ਹੈਲੋ ਸਤਿ ਸ਼੍ਰੀ ਅਕਾਲ ਵੀਰ ਜੀ।
ਸਤਿ ਸ਼੍ਰੀ ਅਕਾਲ ਭੈਣ ਜੀ ਹੋਰ ਜੀ ਠੀਕ ਹੋ ਜੀ?
ਹਾਂਜੀ-ਹਾਂਜੀ ਤੁਸੀਂ ਠੀਕ ਹੋ ਜੀ?
ਵਧੀਆ ਜੀ ਘਰ ਪਰਿਵਾਰ ਸਭ ਠੀਕ ਜੀ?
ਹਾਂਜੀ-ਹਾਂਜੀ ਤੁਹਾਡੇ ਘਰ ਸਭ ਠੀਕ ਨੇ, ਕੀ ਕਰ ਰਹੇ ਹੋ?
ਬਸ ਜੀ ਰੋਟੀ ਖਾਧੀ ਸੀ ਹੁਣੀ।
ਅੱਛਾ-ਅੱਛਾ ਜੀ ਸਵੇਰੇ ਵੀ ਤੁਹਾਡਾ ਫੋਨ ਆਇਆ ਹੋਇਆ ਸੀ। ਐਕਚੁਲੀ ਮੈਂ ਤੇ ਕਰਨੀ ਪਾਈ ਕਾਲ।
ਹਾਂਜੀ ਮੈਨੂੰ ਲੱਗਦਾ ਪਿਆ ਸੀ ਤੁਸੀਂ ਬਿਜ਼ੀ ਹੋਉਗੇ ਤਾਂ ਹੀ ਨਹੀਂ ਜ਼ਰੂਰੀ ਨਹੀਂ ਬਸ, ਕਹਿ ਹੀ ਸਕਦੇ ਹੋ ਜ਼ਰੂਰੀ ਇੱਕ ਸੀ ਮੈਂ ਨਾ ਤੁਹਾਨੂੰ ਕੱਲ ਦੇਖਿਆ ਸੀ ਤੁਸੀਂ ਨਾ ਅਹ ਛੋਲੇ ਸਿੱਟਦੇ ਪਏ ਸੀ ਨਾਲੀ 'ਚ।
ਅੱਛਾ ਜੀ ਹਾਂਜੀ ਐਕਚੁਲੀ ਨਾ ਪਤਾ ਕੀ ਸੀਗਾ ਆਪਾਂ ਨਾ ਛੋਲੇ ਤੇ ਬਣਾ ਲਏ ਸੀ। ਬਣਾਏ ਤੇ ਅਸੀਂ ਖਾ ਵੀ ਲਏ ਸੀ ਉਹ ਨਾ ਦੋ ਮਤਲਬ ਕਿ ਦੋ ਦਿਨ ਹੋ ਗਏ ਸੀ ਪਏ ਹੋਏ ਸੀ ਛੋਲੇ, ਤੇ ਮੈਨੂੰ ਏਦਾਂ ਲੱਗ ਰਿਹਾ ਸੀ ਮ ਦੇਖੋ ਕਿਸੇ ਨੇ ਖਾਣੇ ਤੇ ਸੀ ਨੀ ਤੇ ਮੈਂ ਬਾਹਰ ਸੁੱਟ ਤੇ ਸੀ।
ਨਹੀਂ ਜੀ ਐਵੇਂ ਨਾ ਤੁਸੀਂ ਸੁੱਟਿਆ ਕਰੋ ਦੇਖੋ ਤੁਹਾਨੂੰ ਪਤਾ ਹੀ ਹੈ ਕਿੰਨੀ ਮਹਿੰਗਾਈ ਹੈ ਕਿਵੇਂ ਕਿੰਨੇ ਲੋਕ ਭੁੱਖੇ ਮਰਦੇ ਨੇ। ਕਿੰਨਿਆਂ ਨੂੰ ਕੁਛ ਨਹੀਂ ਮਿਲਦਾ ਖਾਣ ਨੂੰ ਤੁਸੀਂ ਉਹਨਾਂ ਨੂੰ ਦੇ ਦਿੰਦੇ। ਜੇ ਤੁਸੀਂ ਉਹਨਾਂ ਨੂੰ ਨਹੀਂ ਦੇਣਾ ਤੁਸੀਂ ਗਊਸ਼ਾਲਾ ਦੇ ਦਿੰਦੇ। ਕਿਸੀੇ ਦੇ ਤਾਂ ਮੂੰਹ ਚ ਜਾਏ ਨਾ। ਕਿਉਂਕਿ ਤੁਸੀਂ ਆਪ ਸੁਣਦੇ ਹੀ ਹੋਗੇ ਇੰਨੀ ਸਾਰੀ ਨਿਊਜ਼ ਆਉਂਦੀ ਹੈ ਟੀ ਵੀ ਚ। ਕਿੰਨੇ ਲੋਕਾਂ ਨੂੰ ਕੁਛ ਨੀ ਮਿਲਦਾ ਖਾਣ ਨੂੰ। ਤੇ ਤੁਸੀਂ ਐਵੇਂ ਵੇਸਟ ਕਰਦੇ ਹੋ ਫੂਡ ਇਹ ਤਾਂ ਕੋਈ ਸਹੀ ਗੱਲ ਨਾ ਹੋਈ ਨਾ।
ਨਹੀਂ-ਨਹੀਂ ਆਪਾਂ ਦੇਖੋ ਹਰ ਵਾਰ ਤੇ ਨੀ ਸੁੱਟਦੇ ਲੇਕਿਨ ਉਹ ਨਾ ਮਤਲਬ ਕਿਸੇ ਨੇ ਖਾਣੇ ਈ ਨਹੀਂ ਸੀਗੇ। ਤੇ ਮੈਨੂੰ ਐਸੇ ਪਤਾ ਨਹੀਂ ਕੋਈ ਲੈਂਦਾ ਕਿ ਨਹੀਂ ਲੈਂਦਾ ਅੱਜ ਦੇ ਟੈਮ ਵਿੱਚ। ਤਾਂ ਕਰਕੇ ਫੇਰ ਮੈਂ ਤੇਰਾ ਬਾਹਰ ਕੇ ਰ ਰੱਖ ਦਿੱਤਾ ਸੀ ਮੈਂ ਬਾਹਰ।
ਨਹੀਂ ਦੇਖੋ ਤੁਸੀਂ ਅਹ ਵੈਸੇ ਖਾਣ ਜੋਗੇ ਤਾਂ ਸੀ ਨਾ ਛੋਲੇ।
ਹਾਂਜੀ-ਹਾਂਜੀ
ਤੇ ਤੁਸੀਂ ਕਿਸੇ ਨੂੰ ਦੇ ਦਿੰਦੇ, ਜਿਹੜੇ ਮੰਗਣ ਵਾਲੇ ਆਉਂਦੇ ਨੇ ਤੁਸੀਂ ਉਹਨਾਂ ਨੂੰ ਦੇ ਦਿੰਦੇ। ਨਹੀਂ ਤਾਂ ਜਿਹੜੇ ਗਊਸ਼ਾਲ ਨਹੀਂ ਤਾਂ ਜਿਹੜੇ ਗਊਸ਼ਾਲਾ ਨੇ ਉਹਨਾਂ ਨੂੰ ਦੇ ਦਿੰਦੇ। ਨਲ ਤੁਸੀਂ ਤੁਸੀਂ ਆਪ ਜਾ ਕੇ ਗਊਸ਼ਾਲਾ ਦੇ ਆਂਦੇ ਕਿਉਂਕਿ ਦੇਖੋ ਅਹ ਤੁਸੀਂ ਆਪ ਸਮਝਦਾਰ ਹੋ। ਐਵੇਂ, ਅੰਨ ਦਾ ਅਨਾਦਰ ਨਹੀਂ ਕਰੀ ਦਾ ਹੁੰਦਾ। ਕਿਸੇ-ਕਿਸੇ ਨੂੰ ਮਿਲ ਜਾਂਦਾ ਕਿਸੇ ਕਿਸੇ ਨੂੰ ਨਹੀਂ ਮਿਲਦਾ, ਦੇਖੋ ਹੁਣ ਲੋਕੀ ਇਹਨੇ ਲੰਗਰ ਲਾਉਂਦੇ ਨੇ ਭੁੱਖੇ ਆ ਕੇ ਖਾਂਦੇ ਨੇ ਉਹਨਾਂ ਨੂੰ, ਤੇ ਉਹ ਤਾਂ ਨਹੀਂ ਸਿੱਟਦੇ ਨਾ, ਹੁਣ ਦੇਖੋ ਤੁਸੀਂ ਛੋਲੇ ਸਿੱਟੇ ਨੇ ਉਹੀ ਉਹੀ ਕਿਸੇ ਦੇ ਮੂੰਹ ਚ ਜਾਂਦੇ ਉਹ ਤੁਹਾਨੂੰ ਕਿੰਨੀ ਦੁਆਵਾਂ ਦਿੰਦਾ।
ਹੂੰ
ਵੈਸੇ ਤੁਸੀਂ ਆਪ ਹੀ ਵੇਖਦੇ ਹੋਗੇ ਟੀ ਵੀ ਤੇ ਕਿੰਨੀ ਨਿਊਜ਼ ਆਂਦੀ ਹੈ, ਕਿ ਕਿੰਨੇ ਲੋਕੀ ਭੁੱਖ ਨਾਲ ਮਰਦੇ ਨੇ।
ਬਿਲਕੁਲ ਜੀ, ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ ਪਰ ਉਹ ਏਦਾਂ ਸੀ ਨਾ ਵੀ ਜੀ, ਸਾਨੂੰ ਮਤਲਬ ਕੀ ਨਾ ਉਹ ਸੀਗਾ ਐਸੀ, ਕਿਸੇ ਨੇ ਖਾਣੇ ਨਹੀਂ ਹੈਗੇ। ਫੇਰ, ਤਾਂ ਕਰਕੇ ਅਸੀਂ ਉੱਥੇ ਸੁੱਟ ਦਿੱਤੀ ਸੀ ਬਾਹਰ।
ਨਹੀਂ, ਤੁਸੀਂ ਅੱਗੇ ਤੋਂ ਐਵੇਂ ਇਨਾ ਕਰਿਆ ਕਰੋ
ਕਰੋ।
ਹੁਣ ਦੇਖੋ, ਜਿਹੜਾ ਉਹ ਹੈ ਨੀ ਬਾਹਰ ਆਸ਼ਰਮ
ਹੂੰ, ਹੂੰ, ਹੂੰ।
ਤੁਸੀਂ ਨਾ ਉੱਥੇ ਜਾ ਕੇ ਦੇ ਆਇਆ ਕਰੋ, ਕਿਉਂਕਿ ਨਾ ਉਹਨਾਂ ਨੇ ਇੱਕ ਬਣਾਇਆ ਹੁੰਦਾ ਹੈ ਆਪਣਾ ਡਰੱਮ ਬਣਾਇਆ ਹੁੰਦਾ ਅਲੱਗ -ਅਲੱਗ ਚੀਜ਼ਾਂ ਦਾ ਤੇ ਨਾ ਲੋਕੀ ਜਾ ਕੇ ਉੱਥੇ ਪਾ ਜਾਂਦੇ ਨੇ। ਮਤਲਬ ਰੋਟੀ ਦਾ ਅਲੱਗ ਹੋ ਗਿਆ, ਛੋਲਿਆਂ ਦਾ ਅਲੱਗ ਹੋ ਗਿਆ ਦਾਲ ਦਾ ਅਲੱਗ ਹੋ ਗਿਆ, ਸਬ ਦਾ ਅਲੱਗ ਹੋ ਗਿਆ ਮਤਲਬ ਜਿਹੜੀ ਚੀਜ਼ ਉਹ ਖਾਣ ਆਲੀ ਹੁੰਦੀ ਹੈ ਉਹ ਤਾਂ ਖਾ ਲੈਂਦੇ ਨੇ ਬਾਕੀ ਜਿਹੜੀ ਥੋੜੀ ਉਹ ਹੁੰਦੀ, ਥੋੜੀ ਖਰਾਬ ਹੋ ਜਾਂਦੀ ਨਾ ਉਹ ਥੋੜੀ ਜਾਂ ਤਾਂ ਸਿੱਟ ਦਿੰਦੇ ਨੇ, ਜਾਂ ਤਾਂ ਮੱਝਾਂ ਨੂੰ ਦੇ ਦਿੰਦੇ ਨੇ ਖਾਣ ਵਾਸਤੇ।
ਹੂੰ।
ਹੁਣ ਦੇਖੋ, ਜਿਹੜੀ ਸਬਜ਼ੀਆਂ ਦੇ ਛਿੱਲਕ ਹੁੰਦੇ ਨੇ, ਲੋਕੀ ਉਹ ਵੀ ਜਾ ਕੇ ਦੇ ਆਉਂਦੇ ਨੇ ਉਹਨਾਂ ਨੂੰ। ਕਿਉਂਕਿ ਦੇਖੋ, ਉਹ ਜਿਹੜੇ ਸਬਜ਼ੀ ਦੇ ਛਿੱਲਕ ਨੇ ਉਹ ਤਾਂ ਗਾਵਾਂ ਖਾ ਲੈਂਦੀਆਂ ਨੇ ਆਰਾਮ ਨਾਲ
ਨਹੀਂ ਉਹ ਤੇ ਠੀਕ ਹੈ ਅਸੀਂ ਪਰ ਨ ਗਏ ਸੀਗੇ ਲੇਕਿਨ ਉਹਨਾਂ ਨੇ ਮਨਾ ਕਰ ਦਿੱਤਾ ਸੀ ਲੈਣ ਵਾਸਤੇ ਫਿਰ ਤਾਂ ਕਰਕੇ ਉਸ ਤੋਂ ਬਾਅਦ, ਅਸੀਂ ਕਦੇ ਗਏ ਨੀ ਦੇਣ ਵਾਸਤੇ।
ਨਹੀਂ, ਉਹਨਾਂ ਨੇ ਹੁਣ ਨਾ ਉਹ ਰੱਬ ਨਾ ਲਣਾ ਆਸ਼ ਸ਼ਰਮ, ਬਾਹਰ ਉਹਨਾਂ ਨੇ ਰੱਖਿਆ ਹੋਇਆ ਡਰਮ ਤੁਸੀਂ ਜਾ ਕੇ ਉਹਨਾਂ ਚ ਪਾਇ ਆਓ। ਨਹੀਂ ਤਾਂ ਜਿਵੇਂ, ਗਲੀ ਚ ਆਉਂਦੀਆਂ ਹੀ ਨੇ ਗਾਵਾਂ ਤੁਸੀਂ ਉਹਨਾਂ ਨੂੰ ਪਾ ਦਿਓ।
ਐਕਚੁਲੀ, ਸਾਡੇ ਦਿਲ ਨਾ ਆਉਂਦੀਆਂ ਨੀ ਗਾਵਾਂ। ਤਾਂ ਕਰਕੇ ਨਾ, ਅਸੀਂ ਫਿਰ ਬਾਹਰ ਹੀ ਰੱਖ ਦਿੰਦੇ ਹਾਂ। ਮੈਂ ਹੀ ਨਹੀ, ਬਥੇਰੇ ਲੋਕੀ ਨੇ ਇੱਥੇ ਰੱਖਣ ਵਾਸਤੇ ਸਿਰਫ਼ ਮੈਂ ਈ ਨਹੀਂ ਰੱਖਦੀ।
ਹੂੰ, ਵੀ ਦੇਖੋ ਬਾਹਰ ਰੱਖਣ ਨਾਲ ਵੀ, ਗੰਦ ਹੀ ਪੈਂਦਾ ਨਾ, ਗਲੀ ਵੀ ਜਿਵੇਂ ਗੰਦੀ ਹੁੰਦੀ ਸਾਰੀ।
ਹੂੰ। ਨਹੀਂ, ਕੋਈ ਨੀ ਅਸੀਂ ਅੱਗੇ ਤੋਂ ਨੀ ਰੱਖਾਂਗੇ ਵੈਸੇ ਗੱਲ ਤਾਂ ਸਹੀ ਕਹਿ ਰਹੇ ਹੋ ਤੁਸੀਂ। ਸਾਨੂੰ ਨਹੀਂ ਰੱਖਣਾ ਚਾਹੀਦਾ ਏਦਾਂ ਬੀ ਚੰਗੀ ਗੱਲ ਨਹੀਂ ਹੈ ਚੀਜ਼
ਹੰਜੀ।
ਕੋਈ ਨਹੀਂ, ਅਸੀਂ ਅੱਗੋਂ ਦੀ ਧਿਆਨ ਰੱਖਾਂਗੇ ਜੀ।
ਬਸ, ਮੈਂ ਤੁਹਾਨੂੰ ਇਹੀ ਕਹਿਣਾ ਸੀ। ਤੇ ਮੈਂ ਕਿਹਾ ਚਲੋ ਐ ਤਾਂ ਚਲੋ ਆਪਣੇ ਬੰਦੇ ਨੇ, ਆਪਣੇ ਬੰਦੇ ਨੂੰ ਬੰਦਾ ਕਹਿ ਹੀ ਸਕਦਾ। ਦੂਜੇ ਨੂੰ ਕਹੀਏ ਤਾਂ ਦੂਜੇ ਤਾਂ ਖਾਣ ਨੂੰ ਪੈਂਦੇ ਨੇ
ਹੂੰ ਨਹੀਂ, ਨਹੀਂ ਸਹੀ ਕਹਿ ਰਹੇ ਹੋ ਤੁਸੀਂ। ਐਸੀ ਗੱਲ ਨੀ ਹੈ, ਮੈਂ ਤੇ ਦੇਖੋ ਬੁਰਾ ਨੀ ਮੰਨਨਾ, ਮੈਂ ਕਿਉਂ ਬੁਰਾ ਮੰਨਾਗੀ?
ਨਾ, ਤੁਸੀਂ ਤਾਂ ਦੇਖੋ ਜੀ ਆਪਣੇ ਹੋ। ਥੋਨੂੰ ਕੀ, ਤੁਹਾਡੇ ਤੋਂ ਕੀ ਲੱੱਕੋ।
ਜਿਹੜੀ ਚੀਜ਼ ਮੈਨੂੰ ਗ਼ਲਤ ਲੱਗੀ ਮੈਂ ਤੁਹਾਨੂੰ ਕਹਿ ਦਿੱਤੀ ਇਹੀ ਕੋਈ ਹੋਰ ਕੰਮ ਕਰਦਾ, ਮੈਂ ਉਹਨੂੰ ਨਾ ਕਹਿੰਦਾ।
ਹੂੰ, ਬਿਲਕੁਲ ਜੀ ਨਹੀਂ, ਨਹੀਂ ਸਹੀ ਹੋ ਤੁਸੀਂ ਆਪਣੀ ਜਗ੍ਹਾ ਨਾਲੇ ਫਿਰ ਮੈਂ ਵੀ ਸੁਣਿਆ ਸੀ ਨਾ, ਐਕਚੁਲੀ ਪੋਲਿਊਸ਼ਨ ਫੈਲਦਾ ਇਸ ਚੀਜ਼ ਨਾਲੋਂ ਵੀ।
ਹਾਂਜੀ, ਬਹੁਤ ਪੋਲਿਊਸ਼ਨ ਫੈਲਦਾ ਜਿਹੜੀ ਜਿਹੜੀ ਚੀਜ਼ਾਂ ਹੁੰਦੀਆਂ ਨੇ ਨਾ ਜਿਹੜੀ ਜਿਵੇਂ ਹੋ ਗਈ ਪਲਾਸਟਿਕ ਵਗੈਰਾ ਜਿਵੇਂ, ਲੋਕੀ ਛਿੱਡ ਦਿੰਦੇ ਨੇ ਉਹਨੂੰ ਡੀਕਪੋਜ ਹੋਣ ਨੂੰ, ਘੱਟੋ ਘੱਟ ਸਾਢੇ ਤਿੰਨ ਸੋ ਸਾਲ ਲੱਗ ਜਾਂਦੇ ਨੇ। ਪਲਾਸਟਿਕ ਵਗੈਰਾ ਨੂੰ ਲੋਕੀ ਖੇਡ ਦਿੰਦੇ ਨੇ ਐਵੇਂ ਜਿਵੇਂ ਪਲਾਸਟਿਕ ਦੀ ਥੈਲੀ ਚ ਪੰਨੀ ਚ ਅਹ ਛੋਲੇ ਪਾ ਕੇ ਸਿੱਟ ਤੇ ਹੁਣ ਉਹ ਦੇਖੋ ਛੋਲੇ ਜ਼ਮੀਨ ਤੇ ਪਏ ਰਹਿਣਗੇ ਪਏ ਰਹਿਣਗੇ। ਛੋਲੇ ਗਲ ਜਾਣਗੇ ਪਰ ਪੰਨੀ ਨੀ ਗੱਲੇਗੀ ਸਾਢੇ ਤਿੰਨ ਸੌ ਸਾਲ ਤੱਕ ਸਾਢੇ ਤਿੰਨ ਸੌ ਸਾਲ ਬਾਅਦ ਵੀ ਉਹ ਉੱਥੇ ਦੀ ਉੱਥੇ ਹੀ ਰਹੇਗੀ।
ਅੱਛਾ ਜੀ ਇਹਨਾਂ ਐਸੇ ਵੀ ਹੁੰਦਾ ਹੈ ਸਾਨੂੰ ਤੇ ਪਤਾ ਹੀ ਨਹੀਂ ਸੀ ਜੀ।
ਹਾਂਜੀ ਐਵੇਂ ਹੀ ਹੁੰਦਾ ਜੀ ਤੇ ਦੇਖੋ ਜਿਵੇਂ ਹੁਣ ਤੁਸੀਂ ਪਾ ਕੇ ਸਿੱਟ ਤੇ ਪੰਨੀ ਚ ਹੁਣ ਕੋਈ ਮੱਝੇ ਜਾਂ ਕੋਈ ਪਸ਼ੂ ਵਗੈਰਾ ਆ ਕੇ। ਉਹਨੂੰ ਖਾ ਲ ਖਾ ਲਿਆ ਉਹਨੂੰ ਤੇ ਦੇਖੋ ਉਹ ਸਾਰੀ ਪੜ੍ਹਨੀ ਉਹਦੇ ਅੰਦਰ ਜਾਏਗੀ। ਅਤੇ ਉਹਨੂੰ ਬਿਮਾਰ ਕਰ ਸਕਦੀ ਹੈ।
ਬਿਲਕੁਲ ਬਿਲਕੁਲ। ਸਹੀ ਕਹਿ ਰਹੇ ਹੋ ਵੈਸੇ ਤੁਸੀਂ ਵੈਸੇ
ਮੈਂ ਤਾਂ ਐ ਐਵੇਂ ਦੇਖਿਆ ਸੀ ਸੋਸ਼ਲ ਮੀਡੀਆ ਤੇ ਕੋਈ ਅ ਮੱਝ ਨੇ ਨਾ ਪੰਨੀ ਖਾ ਲਿੱਤੀ ਸੀ ਤੇ ਉਹਦਾ ਗਲਾ ਚੋਕ ਹੋ ਗਿਆ ਸੀ ਪੂਰਾ।
ਅੱਛਾ।
ਹਾਂਜੀ। ਉਹ ਫੇਿਰ ਉਹਨੂੰ ਡਾਕਟਰ ਕੋਲ ਲੈ ਕੇ ਗਏ ਉਹ ਮਸਾਂ ਬਚੇ ਸੀ ਮੱਝ।
ਅੱਛਾ ਜੀ।
ਹਾਂਜੀ।
ਨਹੀਂ ਕੋਈ ਨੀ ਅਸੀਂ ਇਸ ਗੱਲ ਦਾ ਧਿਆਨ ਰੱਖਾਂਗੇ ਜੀ। ਆਹ ਹੁਣ ਅੱਗੇ ਤੋਂ ਨਹੀਂ ਸੁੱਟਾਂਗੇ ਅਸੀਂ ਕਦੇ ਵੀ। ਤੇ ਨਾਲੇ ਫੇਰ ਨਾ ਪਤਾ ਕੀ ਉਡਦਾ ਇੱਧਰ ਦੇ ਸਾਰੇ ਚੀਜ਼ ਨਾ ਕੋਮਨ ਹੋ ਗਈ ਅੱਜ ਕੱਲ੍ਹ। ਲੋਕੀ ਅੱਜ ਕੱਲ੍ਹ ਸੁੱਟ ਦਿੰਦੇ ਨੇ ਬਟ ਦੇਖੋ। ਅ ਸਾਨੂੰ ਉਹਨਾਂ ਦਾ ਵੀ ਧਿਆਨ ਰੱਖਣਾ ਚਾਹੀਦਾ ਜਿਹੜੇ ਬੰਦੇ ਜਿਹਨਾਂ ਨੂੰ ਖਾਣ ਨੂੰ ਨੀ ਮਿਲਦਾ ਸੀ। ਉੱਥੇ ਦੇ ਦਿਆ ਕਰਾਂਗੇ ਅੱਗੋਂ ਦੇਸੀ ਇੰਜ ਕਰਾਂਗੇ।
ਹਾਂਜੀ ਲੋਕਾਂ ਨੇ ਵੈਸੇ ਮੰਦਿਰ ਬਣਾਏ ਹੋਣੇ ਲੋਕੀ ਜਾ ਕੇ ਦਿੰਦੇ ਵੀ ਨੇ ਉੱਥੇ। ਸਿੱਟਣ ਦੀ ਵਜਾ ਲੋਕੀ ਜਾ ਕੇ ਉੱਥੇ ਦਿੰਦੇ ਨੇ।
ਹਮ।
ਜਿਵੇਂ ਕੋਈ ਪ੍ਰਸ਼ਾਦਾ ਕਿਸੇ ਦਾ ਘਰ ਪਿਆ ਰਹਿੰਦਾ ਨਹੀਂ ਖਾਂਦਾ ਮਜ਼ਾਂ ਨੂੰ ਪਾਇਆ ਜਾਂਦਾ ਗਊਸ਼ਾਲਾ ਜਾ ਕੇ ਸਿਟ ਤੇ ਨ ਜਾ ਕੇ ਉਹ ਪਾ ਆਂਦੇ ਨੇ।
ਹਾਂ ਨਹੀਂ ਅਸੀਂ ਭੇ ਕਰਦੇ ਕਈ ਵਾਰ ਸਾਡੇ ਇੱਥੇ ਕੁੱਤੇ ਖਾ ਲੈਂਦੇ ਨੇ ਬਟ ਉਸਦੇ ਨਾ ਕੁੱਤਾ ਸੀ ਨਹੀਂ ਕੋਈ ਖਾਣ ਮਿਲਿਆ ਤਾਂ ਕਰਕੇ ਨਾ ਅਸੀਂ ਫੇਿਰ ਸਾ ਸਾਡੇ ਤੇ ਤੇ ਮੱਝਾਂ ਵੀ ਹੈਗੀਆਂ ਬਟ ਸਾਡੇ ਨਾ ਉਸ ਦਿਨ ਦਿਮਾਗ ਨੂੰ ਚਲਿਆ ਕਿ ਅਸੀਂ ਮੱਝ ਨੂੰ ਪਾਇਆ ਏ ਹਾਂ ਇਹ ਤੇ ਗ਼ਲਤੀ ਹੈਗੀ ਸਾਡੀ ਅਸੀਂ ਮੰਨਦੇ ਹਾਂ ਆਪਣੀ ਗ਼ਲਤੀ ਨੂੰ। ਕੋਈ ਗੱਲ ਨੀ ਅਗੁਝਸੀ ਧਿਆਨ ਰੱਖਾਂਗੇ ਤੇ ਆਪਣੇ ਉੱਥੇ ਕਿ ਨਾਮ ਈ ਆ ਤੇ ਵੈਸੇ ਤਾਂ ਪੂਰਾ ਖਾਣ ਓਨਾ ਹੀ ਖਾ ਅ ਬਣਾਵਾਂਗੇ ਜਿੰਨਾ ਅਸੀਂ ਖਾ ਸਕੀਏ। ਹ।
ਨਹੀਂ ਜਿਹੜੇ ਤੁਹਾਡੇ ਘਰ ਦੇ ਅਗੇ ਜਿਹੜੇ ਤਿੰਨ ਕੁੱਤੇ ਹੁੰਦੇ ਸੀ ਉਹ ਵੀ ਨਹੀਂ ਹੈਗੇ।
ਨਹੀਂ ਨਹੀਂ ਸਾਡੇ ਇੱਥੇ ਨਾ ਮਤਲਬ ਕਿ ਉਸ ਦਿਨ ਕੁੱਤਾ ਸੀ ਨਹੀਂ ਕੋਈ ਸਾਰੇ ਕੁ ਪਤਾਨੀ ਇੱਧਰ ਉੱਧਰ ਚਲੀ ਜਾਂਦੇ ਨੇ ਭੱਜ ਜਾਂਦੇ ਨੇ। ਤੁਹਾਨੂੰ ਪਤਾ
ਹਾਂ ਜਿਨ ਇੱਕ ਤਾਂ ਬਿਲਕੁਲ ਤੁਹਾਡੇ ਘਰ ਦੇ ਸਾਹਮਣੇ ਜਿਹੜੇ ਹੁੰਦੇ ਨੇ ਤਿੰਨ ਕੁੱਤੇ।
ਹਾਂਜੀ ਹਾਂਜੀ ਨਹੀਂ ਨਹੀਂ ਉਹ ਅਸੀਂ ਨ ਗ ਉਸ ਦਿਨ। ਅਹ ਵਸੇ ਵੈਸੇ ਮੱਝਾਂ ਵੀ ਹੈਗੀਆਂ ਨੇ ਪਿੱਛੇ ਬਣੀਆਂ ਹੋਈਆਂ ਮੱਝਾਂ ਉਸ ਦਿਨ ਬਸ। ਧਿਆਨ ਈ ਨੀ ਰਿਹਾ ਨਾ ਬੇਸੀ ਮੱਝਾਂ ਨੂੰ ਹੀ ਪਾਇਆ ਹੀ ਏ ਮੈਂ ਬਾਹਰ ਹੀ ਰੱਖਤਾ ਸੀ। ਤੇ ਸ਼ੂ।
ਬਸ ਓਹੀ ਹੈ ਨਾ ਤੁਸੀਂ ਇਹ ਦੇਖੋ। ਤੁਸੀਂ ਇੱਕ ਜਗ੍ਹਾ ਲਾਓਗੇ ਲੋਕੀ ਹੋਰ ਆ ਕੇ ਸਿੱਟ ਦ ਸਿੱਟਦੇ ਨੇ ਉਹਦੇ ਉੱਤੇ ਆ ਕੇ।
ਹ ਹਾਂਜੀ ਬੜਾ ਢੇਰ ਲੱਗ ਗਿਆ ਸੀ ਇੱਥੇ।
ਬਸ ਉਹੀ ਹੈ ਨਾ ਕੋਈ ਸ਼ੁਰੂ ਕਰਦਾ ਲੋਕੀ ਬਸ। ਲੋਕਾਂ ਨੂੰ ਮੌਕਾ ਚਾਹੀਦਾ ਗੰਦ ਸਿੱਟਣ ਦਾ ਇੱਕ ਦੇ ਉੱਤੇ ਇੱਕ ਦੇ ਉੱਤੇ ਇੱਕ।
ਹ ਹ ਬਹੁਤ ਢੇਰ ਲੱਗਿਆ ਸੀ ਇੱਥੇ ਵੀ। ਫੇਰ ਅਗਲੇ ਦਿਨ ਕੁੜੇ ਵਾਲਾ ਚੱਕ ਕੇ ਲੈ ਕੇ ਗਿਆ ਸੀ।
ਨਹੀਂ ਅਗੋ ਦੀ ਧਿਆਨ ਰੱਖਾਂਗੇ ਵੇਂ ਅਹ ਕੋਈ ਵੀ ਖਾਣੇ ਨੂੰ ਵੇਸਟ। ਨੀ ਕਰਾਂਗੇ। ਹੁਨ ਤਾਂ ਜਦੋਂ ਓਨਾ ਹੀ ਬਨਾਵਾਂਗੇ ਜਿਹਨਾ ਖਾਨਾ ਹੋਵੇਗਾ ਜੇ ਕੁਛ ਐਕਸਟਰਾ ਬਨ ਵੀ ਗਿਆ ਤੇ ਅਸੀਂ ਕਿਤੇ। ਮੰਦਿਰ ਵਗੈਰਾ ਹੋ ਗਿਆ ਜਿੇਤੇ ਗਊਸ਼ਾਲਾ ਹੋ ਗਿਆ ਤੇ ਗਊਸ਼ਾਲਾ ਚ ਦੇ ਆਵਾਂਗੇ।
ਹਾਂਜੀ ਨਹੀਂ ਤਾਂ ਗਲੀ ਗਲੀ ਚ ਮੰਗਣ ਵਾਲੇ ਆਂਦੇ ਨੇ ਉਹਨਾ ਨੂੰ ਦੇ ਦਿਆ ਕਰੋ।
ਹਾਂਜੀ ਜਿਵੇਂ ਉਹ ਆਂਦੇ ਨੇ ਤੇ ਉਹਨਾਂ ਨੂੰ ਦੇ ਦਿਆ ਕਰਗੇ ਅਸੀਂ।
ਹਾਂਜੀ।
ਹੁ ਹੋਰ ਤੁਹਾਡੇ ਘਰ ਸਭ ਠੀਕ ਨੇ।
ਸਭ ਵਧੀਆ ਜੀ ਹੋਰ ਤੁਸੀਂ ਚੱਕਰ ਨੀ ਲਾਨਾ ਜੀ ਇੱਥੇ।
ਆਵਾਂਗੇ ਜੀ ਆਵਾਂਗੇ ਬਸ ਥੋੜਾ ਜਿਹਾ ਨਾ ਗਰਮੀ। ਜ਼ਿਆਦਾ ਪੈ ਰਹੀ ਹੈ ਤਾਂ ਕਰਕੇ ਅਸੀਂ ਨਾ ਕਿਤੇ ਜਾ ਹੀ ਨਹੀਂ ਰਹੇ ਸੀ ਘਰੋਂ ਵੀ ਨੀ ਬਾਹਰ ਨਿਕਲਦੇ ਸੀ ਤੇ। ਬਸ ਥੋੜਾ ਜਿਹਾ ਮੌਸਮ ਦਾ ਫ਼ਰਕ ਪਏਗਾ ਵੈਸੇ ਜ਼ਰੂਰ ਆਵਾਂਗੇ ਤੁਹਾਡੇ ਹਾਂ
ਗੱਲ ਦਾ ਬੁਰਾ ਨਾ ਮੰਨਿਓ ਮੈਂ ਤੁਹਾਨੂੰ ਬਸ ਅਪਨਾ ਸਮਝ ਕੇ ਕਿਹਾ ਸੀ।
ਹਾਂਜੀ ਹਾਂਜੀ ਨਹੀਂ ਨਹੀਂ ਬਿਲਕੁਲ ਬੁਰਾ ਨਹੀਂ ਮੰਦੇ ਜੀ ਅਸੀ
ਹਾਂਜੀ ਹੋਰ ਜੀ ਚੱਕਰ ਜ਼ਰੂਰ ਲਾਣਾ ਸਾਡੇ ਏਥੇ।
ਹਾਂਜੀ ਹਾਂਜੀ ਜ਼ਰੂਰ ਆਵਾਂਗੇ ਜੀ ਤੁਸੀਂ ਵੀ ਆਇੳ ਜੀ। ਕਹਿੰਦੇ ਜੀ ਹਾਂ ਜੀ ਠੀ ਠੀਕ ਹੈ ਜੀ ਸਤ ਸ਼੍ਰੀ ਅਕਾਲ ਜੀ
ਓਕੇ